ਹਾਂ, ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ, ਹੋਰ ਕੀ ਹਾਲ- ਚਾਲ ਤੁਹਾਡਾ?
ਤੇ ਸੁਣਾਓ?
ਬਸ, ਅਸੀਂ ਬੈਠੇ ਪਏ ਹਾਂ।
ਅੱਛਾ ਜੀ, ਹੋਰ ਰੋਟੀ, ਪਾਣੀ ਖਾ ਲਿਆ ਤੁਸੀਂ?
ਹਾਂਜੀ, ਹੁਣੇ ਖਾ ਕੇ ਬੈਠੇ ਆ, ਚਾਵਲ ਬਣਾਏ ਸੀ ਰੁੰਗੀ ਨਾਲ ਹੋਰ ਤੁਹਾਨੂੰ ਪਸੰਦ ਰੂੰਗੀ?
ਹਾਂਜੀ- ਹਾਂਜੀ, ਸਵਾਦ।
ਅੱਛਾ, ਹਾਂ। ਸਾਡੇ ਵੀ ਉਧਰੋਂ ਆਈ ਦੀ ਸੀ, ਮੇਰੀ ਭਣੇੇਵੀ ਆਈ ਦੀ ਸੀ, ਉਹਨੇ ਫਿਰ ਖਾਣੀ ਸੀ ਉਹ ਵੀ ਖਾ ਕੇ ਗਏ।
ਅੱਛਾ ਜੀ।
ਹਾਂਜੀ।
ਹੂੰ ਹਾਂਜੀ।
ਵਧੀਆ ਸਭ ਕੁਛ ਹਮ ਹਾਂ।
ਹੋਰ ਹੋਰ ਤੁਹਾਡੇ ਘਰ ਕੌਣ ਕੌਣ?
ਅਸੀਂ ਫੈਮਲੀ ਹਾਂ ਮੈਂ ਵਾਂ ਮੇਰਾ ਬੇਟਾ ਪੋਤਰੀ ਮੇਰੀ ਨਾਲ ਮੇਰਾ ਨੂੰਹ ਹੈ।
ਅੱਛਾ ਜੀ, ਪੋਤਰੀ ਵੀ ਹੈ ਤੁਹਾਡੀ?
ਹਾਂਜੀ -ਹਾਂਜੀ।
ਹਾਂ ਪੜ੍ਹਦੀ ਏ, ਸੋਟੀ ਹੈ ਹਜੇ। ਸੱਤ, ਅੱਠ ਸਾਲ ਦੀ ਹਾਂਜੀ। ਬਹੁਤ ਚੰਗੀ ਲਾਇਕ ਹੈ।
ਓਕੇ।
ਹਾਂ ਹੋ ਤੁਸੀਂ ਗਏ ਨੀ, ਕਿਤੇ ਛੁੱਟੀਆਂ ਚ?
ਨਾ -ਨਾ, ਸਾਡੇ ਗੈਸਟ ਆਏ ਪਏ ਸੀ।
ਅੱਛਾ, ਤੁਹਾਡੇ ਗੈਸਟ ਹੀ ਆਉਂਦੇ ਰਹਿੰਦੇ ਜੀ। ਹਾਂ, ਰੋਟੀ ਪਾਣੀ ਦੀ ਫਿਰ ਖੇਚਲ ਹੁੰਦੀ ਹੋਣੀ ਹੈ। ਅੱਛਾ।
ਉਹਨਾਂ ਨੂੰ ਘੁੰਮਾਉਣ ਗਏ ਪਏ ਸੀ। ਹਾਂਜੀ, ਬਸ ਗੁਰਦੁਆਰੇ ਵਗੈਰਾ ਗਏ ਸੀ ਅਸੀਂ। ਘੁੰਮਣ।
ਅੱਛਾ। ਹਾਂਜੀ, ਸਾਡੇ ਵੀ ਇੱਥੇ ਬਹੁਤ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਵੇ, ਡੇਰਾ ਸਾਹਿਬ ਕਹਿੰਦੇ ਨੇ ਤੇ ਉੱਥੇ ਬਹੁਤ ਵੀ ਸੰਗਤ ਆਉਂਦੀ ਉੱਥੇ ਜਾਈਦਾ ਸੀ। ਮੱਥਾ ਟੇਕਣ ਹਾਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹੋਏ ਨਾ ਬਾਬਾ ਬਾਥਾ ਸ਼੍ਰੀ ਚੰਦ ਜੀ ਹਾਂ ਉਹਨਾਂ ਦਾ ਵੀ ਉਹਦਾਸੀ ਮਹਿਲ ਕਹਿੰਦੇ ਨੇ ਉਹਨਾਂ ਨੂੰ ਤੇ ਬ ਬਾਬਾ ਡੇਰਾ ਚਰਨ ਸ਼ਾਹ ਜੀ।
ਅੱਛਾ ਜੀ।
ਇਥੇ ਵਿਸਾਖੀ ਦਾ ਵੀ ਬਹੁਤ ਮੇਲਾ ਲੱਗਦਾ ਵ ਉਸ ਤਰ੍ਹਾਂ ਵੀ ਸਮਾਗਮ ਹੁੰਦਾ। ਰਹਿੰਦੇ ਨੇ ਬਹੁਤ
ਚਲੋ ਵਧੀਆ ਕੋਈ ਨੀ ਆਵਾਂਗੇ ਕਦੀ।
ਹਾਂ ਕਦੀ ਆਇਆ ਜੇ ਫੇਰ ਤੁਹਾਨੂੰ ਲੈ ਜਾਗੇ ਅਸੀਂ। ਡੇਰਾ ਸਾਹਿਬ ਵਿਸਾਖੀ ਬਹੁਤ ਜਿਆਦਾ ਲੱਗਦੀ ਕਾਫੀ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਹਾਂਜੀ ਬੱਚੇ ਖ਼ੁਸ਼ ਹੋ ਜਾਂਦੇ ਨੇ ਵੇਖ ਕੇ ਵਿਸਾਖੀ ਦਾ ਮੇਲਾ ਸਮਾਧਾਂ ਵੀ ਬਹੁਤ ਬਣੀ ਦੀਆਂ ਨੇ ਇੱਥੇ ਜਿਹੜੇ ਪਹਿਲੇ ਸੰਤ ਸਮਾ ਗਏ ਦੇ ਨਾ ਉਹਨਾਂ ਦੀਆਂ ਸਮਾਧਾਂ ਵੀ ਬਣੀ ਦੀਆਂ ਨੇ ਬਹੁਤ ਜ਼ਿਆਦਾ ਹੁਣ ਤੇ ਇੱਕ ਨਵੀਂ ਸਮਾਦ ਕਾਫ਼ੀ ਪੁਰਾਣੀ ਹੋ ਗਈ ਸੀ ਸੀ ਉਹ ਫੇਰ ਉਹਨਾ ਨੇ ਢਾਹ ਕੇ ਦੁਬਾਰਾ ਬਣਾਈਏ ਬਹੁਤ ਸੋਹਣੇ ਰੰਗ ਰੋਗਣ ਕੀਤੇ ਨੇ ਬਹੁਤ ਵਧੀਆ ਬਣੀ ਸੀ
ਅੱਛਾ ਘੁੰਮਣ ਵਾਲੀ ਜਗ੍ਹਾ ਹੈ ਮਤਲਬ ਕਿ
ਹਾਂਜੀ ਹਾਂਜੀ ਹਾਂ ਵਿਸਾਖੀ ਦੇ ਬਹੁਤ ਅੱਗੇ ਉੱਥੇ ਇੱਕ ਅੱਗੇ ਜਾ ਕੇ ਝਿੜੀ ਲੇ ਉੱਥੇ ਜਾਈਦਾ ਨਹਾਉਣ ਸਵੇਰੇ ਸਵੇਰੇ ਵਿਸਾਖੀ ਦਾ ਵੈਸੇ ਹੀ ਕਹਿੰਦੇ ਉੱਥੇ ਨਾ ਦੂਸਰਾ ਹਰਿਦੁਆਰ ਲੱਗਦਾ ਜ ਨਓ ਨਾ ਤੇ ਹਰਿਦੁਵਰ ਜਿੰਨਾ ਪੁਨ ਲੱਗ ਜਾਂਦਾ ਵ ਸਵੇਰੇ ਜਾਂ ਵਿਸਾਖੀ ਵਾਲੇ ਦਿਨ ਕਾਫੀ ਸੰਗਤ ਜਾਂਦੀ ਹੈ ਚਾਰ ਵਜੇ ਸ਼ੁਰੂ ਹੋ ਜਾਂਦੇ ਨੇ ਜਾਣਾ ਫ ਹਾਂਜੀ ਤੇ ਬਹੁਤ ਕੱਟਦੇ ਨੇ ਫੇਿਰ ਉੱਥੇ ਜਾਈ ਦਾ ਵੀ ਉੱਥੇ ਵੀ ਲੰਗਰ ਹੁੰਦਾ ਵ
ਅੱਛਾ
ਸਾਧੂ ਸੰਤ ਬਹੁਤ ਆਏ ਦੇ ਹੁੰਦੇ ਨੇ
ਹੂੰ
ਹਾਂ ਬਰਮੀਆਂ ਛੋਟੇ, ਛੋਟੇ ਮੰਦਿਰ ਕਾਫੀ ਬਣੇ ਵੇ ਨੇ ਓਥੇ।
ਹੁਣ ਤਾ ਸੋਨ ਮਹੀਨਾ ਸ਼ੁਰੂ ਹੋਨ ਵਾਲਾ।
ਹਾਂਜੀ ਹਾਂਜੀ ਹਾਂ
ਹੋਰ ਤੁਹਾਡੇ ਰੌਣਕ ਲੱਗਦੀ ਸਾਉਣ ਮਹੀਨੇ ਦੀ ਇੱਥੇ
ਨਹੀਂ ਇਨੀ ਨ ਲੱਗਦੀ ਹੈਗੀ ਵੈਸੇ ਪਿੰਡਾਂ ਚ ਜਿਆਦਾ ਲੱਗਦੀ ਹੈ ਸਾਉਣ ਮਹੀਨੇ ਦੀਆਂ ਤੀਆਂ ਕਹਿੰਦੇ ਨਾ ਪਕੀ ਇਹਨਾਂ ਨੂੰ ਕਹਿੰਦੇ ਨੇ ਹਾਂਜੀ ਤੇ ਓਥੇ ਪਿੰਡਾਂ ਹੀ ਜ਼ਿਆਦਾ ਲੱਗਦੀ ਹੈ ਹਾਂਜੀ
ਸਾਡੇ ਨੀ ਮਨਾਉਂਦੇ ਇੱਥੇ
ਨਾ ਨਾ ਹੁਣ ਵੈਸੇ ਥੋੜਾ ਬਹੁਤਾ ਕਰਨ ਲੱਗ ਪਈਆਂ ਕੁੜੀਆਂ ਜਿਹੜੀਆਂ ਨਵੀਆਂ ਨਵੀਆਂ ਵਿਆਹੀ ਦੀਆਂ ਹੁੰਦੀਆਂ ਨਾ ਕਰਨ ਲੱਗ ਪਈ ਦੀਆਂ ਨੇ ਪਹਿਲਾਂ ਨਹੀਂ ਸੀ ਹੁੰਦਾ ਹੁਣ ਦੋ ਤਿੰਨ ਸਾਲ ਹੋ ਗਏ ਨੇ ਥੋੜਾ ਬਹੁਤਾ ਹੌਲੀ ਹੌਲੀ ਆਪੇ ਜਿਆਦਾ ਹੋਜਏਗਾ ਹਜੇ ਘੱਟ ਵੀ ਹੁੰਦਾ ਪਿਛਲੀ ਵਾਰੀ ਹੋਇਆ ਸੀ ਸਾਡੀ ਵੋਹਟੀ ਆਇਆ ਸੀ ਸੁਣਿਆ ਫੇਿਰ ਕੋਈ ਕੰਮ ਸੀ ਗਏ ਨੀ ਹੈਗੇ ਹਾਂਜੀ
ਸਾਡੇ ਵੀ ਇੱਥੇ ਬੜਾ ਹੁੰਦਾ ਤੀਜ ਦਾ ਮੇਲਾ
ਅੱਛਾ ਚਲੋ ਕੱਪੜੇ ਸਆਲੋ ਨਵੇਂ ਅੱਛਾ ਅੱਛਾ ਜੀ ਹਾਂਜੀ
ਫੇਰ ਸਾਡੇ ਇਥੇ ਕੇਵਰ ਵਗੈਰ ਸਾਡੇ ਇਥੇ ਕੇਵਰ ਸਾਡੇ ਇਥੇ ਕੇ ਹਾਂਜੀ ਸਾੇ ਐਥੇ ਘੇਵਰ ਦਾ ਬੜਾ ਹੈਗਾ ਵਾ।
ਅਛਾ, ਅਛਾ ਘੇਵਰ-ਘੇਵਰ ਕੀ ਹੁੰਦਾ ਜੀ?
ਮਤਲਬ ਏ ਓ ਮਿਠਾਈ ਹੁੰਦੀ ਖਾਣ ਵਾਲੀ। ਘੇਵਰ ਹਾਂਜੀ ਦੇਸੀ ਘਿਓ ਦੀ ਬਣਦੀ ਆ ਓ। ਤੇ ਓਦੇ ਉੱਪਰ ਖੋਇਆ ਵਗੈਰਾ ਲਗਾਦੇਂ ਫੇਰ ਜਿੱਦਾਂ ਰੱਖੜੀ ਵਾਲੇ ਦਿਨ ਸੋਨ ਮਹੀਨੇ ਚੱਲਦਾ ਨਾ ਜ਼ਿਆਦਾ ਘੇਵਰ ਈ ਲੋਕੀ ਜ਼ਿਆਦਾ ਖਾਂਦੇ ਫੇਰ।
ਅੱਛਾ।
ਨਾਮ ਏ ਘੇਵਰ
ਅੱਛਾ, ਅੱਛਾ ਕਦੋਂ ਕੋਈ ਨੀ, ਜਦੋਂ ਆਵਾਗੇ ਫੇਰ ਖਾਵਾਂਗੇ। ਕੀ ਚੀਜ਼ ਐ? ਹਾਂਜੀ ਹੋਰ ਤੁਹਾਡੇ ਬੱਚੇ?
ਬੱਚਾ ਸਾਡੇ ਇੱਕੋ ਐ ਜੀ।
ਅੱਛਾ ਇਕੋ ਈ ਐ। ਅੱਛਾ ਜੀ, ਹਾ ਚਲੋ ਅੱਜ-ਕੱਲ ਕੋਈ ਬੋਤ ਈ ਵੱਡੀਆਂ ਉਮਰਾਂ ਹੋਣੀਆਂ ਚਾਹੀਦੀਆਂ ਕਦੇ ਲੰਬੀਆਂ, ਲੰਬੀਆਂ ਬੱਚੇ ਦੀਆਂ
ਹਾਂ
ਜੀ ਹਾਂਜੀ।
ਹਾਂਜੀ। ਹੋਰ ਤੁਸੀਂ ਕੀ ਕਰਦੇ ਓ?
ਮੈਂ ਥੋੜ੍ਹਾ ਬਹੁਤਾ ਕੰਮ ਕਰ ਲੈਂਦੀ ਆ ਸਟੀਚਿੰਗ ਦਾ।
ਅੱਛਾ ਜੀ, ਮੈਂ ਵੀ ਕਰ ਲੈਂਦੀ ਆ ਵੈਸੇ ਤਾ।
ਅੱਛਾ ਜੀ, ਕਾਫੀ ਕਰਦੇ ਤੁਸੀਂ ਡਿਜਾਇਨਿੰਗ ਤੇ ਬਹੁਤ ਸੋਹਣੀ ਕਰਦੇ
ਹਾਂਜੀ ਕੋਈ ਨੀ ਤੁਸੀਂ ਸਵਾਣਾ ਹੈਗਾ ਸਵਾ ਲੈਣਾ ਮੇਰੇ
ਅੱਛਾ, ਅੱਛਾ ਮੈਂ ਤੇ ਸੀ। ਲੈਂਦੀ ਹ ਬੇਟੀ ਮੇਰੀ ਤੇ ਮੰਨੀ ਭੇਜਦੀ ਰਹਿੰਦੀ ਆ। ਚੀਨ ਵਾਸਤੇ ਕੱਪੜੇ ਆਪਣੇ ਕਾਫੀ ਦੂਰ ਰਹਿੰਦੀ ਆ, ਪਰ ਨਹੀਂ ਤੁਸੀਂ ਇਹ ਸੀ ਮੰਮੀ ਏਸ ਤਰ੍ਹਾਂ ਕਦੇ ਵੀਛੇ ਢੈਲ ਤੇੇ ਹਾਂਜੀ ਹਾਂਜੀ ਹਾਂਜੀ ਭਾਈ ਤਾਂ ਬਹੁਤ ਵਾਰੀ ਕਿਹਾ ਆਪਣੀ ਬੇਟੀ ਨੂੰ ਵੀ ਤੁਸੀਂ ਵੀ ਜਾਚ ਸਿੱਖ ਲਓ ਸਿੱਖ ਲਓ ਪਤਾ ਏ ਕਦੋਂ ਮੇਰਾ ਮੂਡ ਬਣਨਾ ਵਾ।
ਅੱਛਾ ਜੀ।
ਖਾਣਗੇ
ਠੀਕ, ਕੋਈ ਨੀ ਕਰ ਲੈਨਗੇ।
ਅੱ ਕੋਈ ਨੀ ਫੇਰ ਆਖਾਂਗੀ ਉਹਨਾਂ ਨੂੰ।
ਹਾਂਜੀ ਕੋਈ ਨੀ ਕੋਈ ਨੀ ਸਿੱਖ ਲੈਣਗੇ ਆਪੇ ਸਿੱਖ ਜਿਆਦਾ ਓਨਾਂ ਦਾ ਮਨ ਹੋਗਾ ਸਿਖ ਲੇਣਗੇ।
ਅੱਛਾ
ਹਾਂਜੀ ਜਿਆਦਾ ਜ਼ੋਰ ਨਈ ਨਾ ਦੇਣਾ। ਚਹੀਰ ਕਿਸੇ ਨੂੰ ਫਰ
ਅੱਛਾ, ਏ ਵੀ ਗੱਲ ਠੀਕ ਆ ਤੁਆਡੀ। ਬਿਲਕੁਲ। ਮਤਲਬ ਫੇਰ ਡੇਰਾ ਸਾਬ੍ਹ ਨੀ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ, ਵੀ ਗੁਰੂ ਨਾਨਕ ਦੇਵ ਜੀ ਬੇਟੇ ਪੁੱਤਰ ਹੋਏ ਨੇ ਇੱਕ ਓਨਾਂ ਦੇ ਦੂਸਰੇ ਪੁੱਤਰ ਸਨ। ਬਾਬਾ ਲਕਸ਼ਮੀ ਦਾਸ ਜੀ, ਹਾਂਜੀ। ਉਹ ਜੀਂਦੇ ਈ ਚਲੇ ਗਏ ਸੀ ਉੱਥੇ ਉੱਪਰ ਸਵਰਗਾਂ 'ਚ ਆਪਣੇ ਬੇਟੇ ਨੂੰ ਲੈ ਕੇ ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਤੁਸੀਂ ਲੈ ਚੱਲੇ ਉਹਨਾਂ ਨੂੰ ਤੇ ਸਾਡੀ ਅੰਸ ਤੇ ਤੁਸੀਂ ਲੈ ਚੱਲਿਓ ਸਾਡੀ ਅੰਸ ਕਿੱਥੋਂ ਵਧੀ ਕਹਿੰਦੇ ਫੇਰ ਉਹਨਾ ਨੇ ਪਤਾ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਜੀ ਨੇ ਸਤਾਈ ਸੌ ਕੋ ਮੀਲ ਆਪਣੀ ਬਾਂਹ ਲੰਬੀ ਕੀਤੀ ਤੇ ਫਿਰ ਉਹਨਾਂ ਨੇ ਆਪਣਾ ਵੀ ਭਤੀਜਾ ਫੜਿਆ ਉੱਥੋਂ ਉਹ ਆਪਣੀ ਬਹੁਤ ਤੇ ਬਾਬਾ ਲਕਸ਼ਮੀ ਦਾਸ ਜੀ ਆਪਣੀ ਵਹੁਟੀ ਵੀ ਤੇ ਪੁੱਤਰ ਸਮੇਤ ਚਲੇ ਗਏ ਸੀ ਉੱਪਰ ਘੋੜੇ ਤੇ ਬਹਿ ਕੇ
ਕਿਸ ਗੱਲੋਂ ਗਏ ਸੀ
ਉਹਨਾਂ ਨੂੰ ਕੋਈ ਸ਼ਿਕਾਰ ਕੀਤਾ ਸੀ। ਤੇ ਉਹ ਕਹਿੰਦੇ ਹਿਰਨੀ ਸੀ ਉਹਦੇ ਪਤਾ ਬੱਚਾ ਹੋਣ ਵਾਲਾ ਸੀ। ਉਹ ਮਰ ਗਈ ਉਹਨਾਂ ਨੂੰ ਫਿਰ- ਗੁਰੂ ਨਾਨਕ ਦੇਵ ਜੀ ਨੇ ਤੁਸੀਂ ਚੰਗਾ ਨੀ ਕੀਤਾ ਹੈਗਾ ਇਸ ਤਰ੍ਹਾਂ ਚਲੇ ਜਾਓ ਉਹ ਫਿਰ ਆਪਣਾ ਕਰਨ ਵਾਸਤੇ ਨਾ ਪ੍ਰਚਿਤ ਕਰਨ ਵਾਸਤੇ ਉਹ ਚਲੇ ਗਏ ਜੀਂਦੇ ਜੀ ਆਪਣੀ ਵੋਟੀ ਨੂੰ ਲੈ ਕੇ ਤੇ ਬੱਚੇ ਨੂੰ ਲੈ ਕੇ ਫੇਰ ਜਿਲੇ ਕਿਸੇ ਨੇ ਕਿਹਾ ਵੀ ਬਾਬਾ ਬਾਬਾ ਲਕਸ਼ਮੀ ਦਾਸ ਜੀ ਤੋਂ ਉੱਪਰ ਜਾਂਦੇ ਪਏ ਨੇ ਬਾਬਾ ਸ਼੍ਰੀ ਚੰਦ ਜੀ ਦੇ ਸੇਵਕਾਂ ਨੇ ਦੱਸਿਆ ਜੀਲ ਉਹਨਾਂ ਨੇ ਵੇਖਿਆ ਉਹ ਕਾਫੀ ਉੱਚੀ ਚਲੇ ਗਏ ਸੀ। ਫੇਰ ਉਹਨਾ ਨੇ ਕਿਹਾ ਵੀ ਤੁਸੀਂ ਤੇ ਸਾਡੇ ਤੁਸੀ ਵੀ ਲੈ ਚੱਲੇਓ ਆਪਣਾ ਬੇਟਾ ਤੇ ਛੱਡ ਜਾਣਾ ਸੀ। ਫੇਰ ਉਹਨਾਂ ਨੇ ਕਹਿੰਦੇ ਵੀ ਤੁਸੀਂ ਫੜ ਸਕਦੇ ਹੋ ਤੇ ਫੜ ਲਵੋ ਉਹਨਾਂ ਨੇ ਫੇਰ ਪਤਾ ਨੀ ਕਿੰਨੇ ਕੁਛ ਆਪਣੀ ਸਤਾਈ ਸੌ ਕੁਛ ਕਹਿੰਦੇ ਆਪਣੀ ਬਾਂਹ ਉੱਚੀ ਕੀਤੀ।
ਅੱਛਾ ਜੀ ਬਾਬਾ ਸ੍ਰੀ ਚੰਦ ਜੀ ਨੇ
ਹਾਂਜੀ, ਹਾਂਜੀ ਫੋਟੋਆਂ ਵੀ ਤੁਸੀਂ ਵੇਖੀਆਂ ਹੋਣਗੀਆਂ ਜਿੱਥੇ ਕਾਫੀ ਲੰਬੀ ਬਾਂਹ ਦੱਸੀ ਗਈ ਏ ਤੇ ਉੱਥੋਂ ਫੇਰ ਉਹਨਾਂ ਨੇ ਫੜਿਆ ਆਪਣਾ ਪਤਾ ਤੀਜਾ ਉੱਥੋਂ ਫਿਰ ਬੇਦੀਆ ਦੀ ਅੰਸ ਦੁਆਰਾ ਚੱਲੀ ਸੀ। ਗੁਰੂ ਨਾਨਕ ਦੇਵ ਜੀ ਬੇਦੀ ਜਾਤ ਦੇ ਸਨ ਤੇ ਫੇਰ ਉਹਨਾਂ ਦੀ ਦੁਆਰਾ ਉੱਥੋਂ ਬੇਅੰਸ ਚਲੀ ਸੀ ਤੇ ਤਾਂ ਕਰਕੇ ਤੇ ਫੇਰ ਇੱਕ ਬ ਪਠਾਨਕੋਟ ਕੋਲ ਏ ਬਾਬਾ ਸ਼੍ਰੀ ਚੰਦ ਜੀ। ਗੁਰਦੁਆਰਾ ਬਹੁਤ ਵੱਡੇ ਉਹਨਾਂ ਨੂੰ ਬਾਰ ਸਾਹਿਬ ਕਹਿੰਦੇ ਨੇ ਉੱਥੇ ਵੀ ਅਸੀਂ ਗਏ ਸੀ, ਹਾਂਜੀ ਬਹੁਤ ਵਧੀਆ ਜਗ੍ਹਾ ਉੱਥੇ, ਉਥੇ, ਹਾਂਜੀ, ਹਾਂਜੀ ਬਾਬਾ ਸ਼੍ਰੀ ਚੰਦ ਜੀ ਉੱਥੇ ਦਾਤਨ ਕਰਦੇ ਹੁੰਦੇ ਸੀ। ਉੱਥੇ ਦਾਤਨ ਦਾ ਬ੍ਰਕਸ਼ ਊਗਿਆ ਦਾ ਵੇ ਜੇਹੜੀ ਪਾਣੀ ਨਾਲ ਦਾਤਣ ਕਰਦੇ ਸੀ ਨਾ ਲਾ ਕੇ ਵੀ ਹੈਗੀ ਏ ਬੜੀ ਬਹੁਤ ਵੱਡਾ ਵ੍ਰਿਸ਼ ਬਣਿਆ ਦਾ ਵੇ
ਹਾਂ ਉਹ ਕਹਿੰਦੇ ਜਿਹੜਾ ਦੇਖਭਰਾ ਉਹਦੇ ਵਿੱਚ ਖੀਰ ਬਣਉਂਦੇ ਨੇ
ਹਾਂਜੀ, ਹਾਂਜੀ ਹਾਂ। ਬਹੁਤ ਸੋਹਣੀ ਜਗ੍ਹਾ ਬਣੀ ਦੀ ਏ ਇਮਾਰਤ ਜ ਹੋਰ ਬਣਦੀ ਪਈ ਉੱਥੇ ਬਹੁਤ ਜਿਆਦਾ ਇਮਾਰਤਾਂ ਬਣਦੀਆਂ
ਹਾਂਜੀ ਜਾਣਾ ਤਾਂ ਹੈ ਘੁੰਮਣ ਦੇਖੋ ਹੁਣ
ਚਲੋ ਜੀ ਅੱਛਾ ਸਤਿ ਸ੍ਰੀ ਅਕਾਲ ਹਾਜੀ, ਹਾਂਜੀ ਜੀ ਉੱਥੇ ਬਹੁਤ ਸੋਹਣੀਆਂ ਇਮਾਰਤਾਂ ਵੀ ਨਵੀਆਂ ਬਣਦੀਆਂ ਪਈਆਂ ਬਹੁਤ ਸੋਹਾਂ ਉੱਥੇ ਲੋਕੀ ਆਉਂਦੇ ਵੀ ਨੇ ਰਹਿਣ ਵਾਸਤੇ ਰੈਸ਼ ਵੀ ਬਣੀ ਦੀ ਏ ਯਾਤਰੀਆਂ ਦੇ ਰਹਿਣ ਵਾਸਤੇ ਤੁਸੀਂ ਰਹਿ ਵੀ ਸਕਦੇ ਹੋ ਉੱਥੇ ਹਾਂਜੀ ਲੰਗਰ ਖੁੱਲੇ ਉੱਥੇ ਬਾਬਾ ਜੀ ਦੇ ਘਰ ਅੱਛਾ ਸਤਿ ਸ੍ਰੀ ਅਕਾਲ ਜੀ ਮੈਨੂੰ ਨਾ ਕੋਈ ਕੰਮ ਹੈ ਫੇਰ ਕਰਾਂਗੀ ਜੀ ਤੁਹਾਡੇ ਨਾਲ ਗਲ ਅੱਛਾ ਜੀ ਓਕੇ।
ਤੇ ਬਲ